ਹੈਲੋ।
ਹਾਂਜੀ। ਠੀਕ ਠਾਕ ਵਧੀਆ ਤੁਸੀਂ ਦੱਸੋ
ਹੁ।
ਕਰ ਰਹੇ ਸੀ ਕੰਮ।
ਅੱਛਾ।
ਹਾਂ ਠੀਕ ਠਾਕ। ਵਧੀਆ ਤੁਸੀਂ ਦੱਸੋ ਕਿਵੇਂ ਹੋ?
ਹਾਂਜੀ ਹਾਂਜੀ ਠੀਕ ਠਾਕ ਰੋਟੀ ਰੋਟੀ ਖਾਲੀ ਤੁਸੀਂ।
ਹਾਂਜੀ ਖਾਲੀ ਰੋਟੀ ਤੁਸੀਂ
ਨਜੀ ਹਜੇ ਖਾਣੀ ਹੈ।
ਅੱਛਾ ਤੁਸੀਂ ਕੰਮ ਕਰ ਰਹੇ ਹੋਣੇ ਫੇਰ ਤਾਂ ਕਰਕੇ ਲੇਟ ਹੋ ਗਏ।
ਹਾਂਜੀ ਹਾਂਜੀ। ਬਸ ਘੁੰਮ ਕੇ ਆਏ ਸੀ। ਤੇ ਫਿਰ ਆ ਕੇ ਹਾਂਜੀ ਹਾਂਜੀ ਹਾਂਜੀ ਹਾਂਜੀ।
ਹਾਂ ਠੀਕ ਠਾਕ।
ਹੋ ਹੋਰ ਸਭ ਵਧੀਆ ਤੁਸੀਂ ਦਸੋ ਹਾਂਜੀ ਹਾਂਜੀ ਕੰਮ ਕਾਰ ਵਧੀਆ ਚੱਲਦਾ ਤੁਹਾਡਾ ਦੱਸੋ
ਠੀਕ ਹੈ ਜੀ ਹਾਂ ਚਲੋ ਠੀਕ ਹੈ ਜੀ
ਉਹਨੂੰ
ਹੈਲੋ
ਹੈਲੋ
ਹਾਂਜੀ
ਕਿਵੇਂ ਹੋ
ਕੀ ਹੋਯਾ
ਕਰਦੇ ਹੋ
ਬਸ ਵੇਲੇ ਰੋਟੀ ਪਾਣੀ ਹੋਰ ਤਾਂ ਕੀ ਕਰਨਾ
ਅੱਛਾ ਕੋਈ ਗਾਣਾ ਹੀ ਸੁਣਾ ਦੋ
ਨਾ ਤਾਂ ਸਾਨੂੰ ਆਉਂਦਾ ਤੁਸੀਂ ਸੁਣਾ ਦੋ ਹ
ਨਹੀਂ ਸਾਨੂੰ ਵੀ ਨਹੀ ਆਦਾ, ਤੁਹਾਡੇ ਨਾ ਪਿੱਛੇ ਨੁਈ ਪਾਈ ਜਾਂਦੀ ਆ ਇਹਨੂੰ ਬੰਦ ਕਰੋ ਕਾਲ ਰਿਜੈਕਟ ਹੋ ਜਾਣੀ ਹੈ ਐਵੇਂ ਹਾਂਜੀ ਹਾਂਜੀ ਹੋਰ ਰੋਟੀ ਰੋਟੀ ਖਾ ਦੀ ਤੁਸੀਂ
ਹਾਂਜੀ ਤੁਸੀਂ ਖਾ ਲਈ?
ਨਾਜੀ, ਹਜੇ ਖਾਣੀ ਆ ਅਹ ਘੁੰਮਣ ਦਾ ਪਲੈਨ ਨੀ ਬਣਾਇਆ ਹੈ ਕਿਤੇ ਜੂਨ ਦੀ ਛੁੱਟੀਆਂ ਚ,
ਨਹੀਂ ਬਸ ਘਰੇ ਕੰਮ ਨੀ ਮੁੱਕਦੇ, ਤੁਸੀਂ ਜਾਣਾ ਕਿਤੇ?
ਹਾਂ, ਹਾਂਜੀ ਬਣਾਇਆ ਤਾਂ ਸੀ ਬਟ ਸਾਡੇ ਨਾਲ ਤੇ ਜਦੇ ਨੀ।
ਅੱਛਾ,
ਹਾਂਜੀ ਅਸੀਂ ਬਠਿੰਡੇ ਜਾਣਾ ਸੀ ਤੇ, ਫੇਰ ਨਾਲ ਦੇ ਕਹਿੰਦੇ ਪਤਾ ਕੀ ਗੱਲ ਬਣੀ ਕੋਈ ਉਹਨਾ ਦੀ, ਆਇਆ ਨਹੀਂ ਹੈਗਾ।
ਅੱਛਾ,
ਕੁ ਨਹੀਂ ਆਇਆ ਕੋਈ,
ਓਕੇ ਓਕੇ,
ਡੇ ਜੇ ਬੜੇ ਖੜਕ ਰਹੇ ਨੇ ਪਿੱਛੇ,
ਕੰਮ ਕਾਰ ਚਾਰ ਕਰਦੇ ਪਏ ਮੰਮੀ ਔਣੀ,
ਅੱਛਾ ਤੁਸੀਂ ਨੀ ਕਰਦੇ?
ਜੀ,
ਹੋਰ ਦੱਸੋ ਕੀ ਕਰਦੇ ਹੋ ਲਾਈਫ?
ਹੂੰ, ਬਸ ਵੇਹਲੇ,
ਹੂੰ ਪੜਦੇ ਪੁੜਦੇ ਨੀ ਹੈਗੇ ਤੁਸੀਂ?
ਬਿਲ,
ਅੱਛਾ, ਬਿਲੀਵ ਕਰਦੇ ਕਿਹੜਾ ਫੈਮ ਹੈ।
ਸੈਕਿੰਡ ਸੇਮ,
ਇੰਦਰੋ ਦਾ ਕੀ ਹਾਲ ਚਾਲ ਐ?
ਵਧੀਆ,
ਅੱਛਾ, ਮਿਲ ਲੈਂਦੀ ਆ ਤੁਹਾਨੂੰ ਉਹ ਕੁੜੀ?
ਹਾਂਜੀ,
ਅੱਛਾ, ਵਧੀਆ ਚੱਲਦਾ ਉਹਦਾ ਕੰਮ ਕਾਰ?
ਹਾਂਜੀ ਘਰ ਲਿਆ ਉਹਨਾਂ ਨੇ,
ਅੱਛਾ, ਗੱਡੀ ਵੀ ਲਤੀ ਆ ਮੈਂ ਸੁਣਿਆ ਬਲੈਰੋ।
ਹਾਂਜੀ,
ਅੱਛਾ ਚਲੋ, ਵਧਾਈਆਂ ਹੋਨ ਤੁਸੀਂ ਵਧੋ। ਵੱਡੇ-ਵੱਡੇ ਹੋਵੋ,
ਠੀਕ ਹੈ ਜੀ ਥੈਂਕ ਯੂ,
ਹਾਂ ਘਰ ਕਿੱਥੇ ਲਿਆ ਉਹਨਾਂ ਨੇ?
ਜੀ ਪਟਿਆਲੇ,
ਅੱਛਾ, ਪਟਿਆਲੇ ਦੀ ਤਾਂ ਪਟਿਆਲੇ ਕਿਹੜੀ ਸਾਈਡ ਜੀ।
ਤੁਸੀਂ ਜਾਣਾ,
ਹਾਂਜੀ ਫਿਰ ਜਾਏ ਆਵਾਂਗੇ ਦੇਖੇ ਆਵਾਂਗੇ
ਹਜੇ ਬਣਾਉਣਾ
ਬਣਾਉਣਾ ਫੇਰ ਅਸੀਂ ਬਿਨਾਂ ਬਣਾ ਬਣਾਇਆ ਹੋਇਆ ਦੇਖਿਆਵਾਂਗੇ
ਫਲਾਟ ਆ ਜ਼ਮੀਨ ਆ ਕੱਲੀ
ਅੱਛਾ ਜਮੀਨ ਕਲੀ ਹੈ ਅੱਛਾ ਚਲੋ ਵਧੀਆ ਆ ਇੱਕ ਵਾਰੀ ਜਗ੍ਹਾ ਫਸ ਗਈ ਹੌਲੀ ਹੌਲੀ ਕਰੀ ਜਾਣਗੇ ਹਾਂਜੀ
ਹਮ
ਜੀ ਤੁਸੀਂ ਨਾ ਜੀ ਹਜੇ ਹੋਣਾ ਜੀ ਦਸ ਮਿੰਟ ਜਲਦੀ ਜਾਣ ਦੋ ਹਜੇ ਚਾਰ ਮਿੰਟ ਹੋਏ ਆ ਜੀ
ਬ ਤੁਸੀਂ ਕਿਸੇ ਹੋਰ ਨਾਲ ਗੱਲ ਕਰਲੋ ਮੇਰੇ ਘਰੇ ਜੀ ਕੀ ਆ ਕਦ ਕਰਦੇਣੀ ਤੁਸੀਂ ਫੋਨ
ਇਹ ਨਾ ਸਾਡਾ ਐਪ ਆ ਇਹਦੇ ਵਿੱਚ ਕਾਲਿੰਗ ਕਰਨੀ ਹੁੰਦੀ ਹੈ ਮਤਲਬ ਮਤਲਬ ਇਹਦੇ ਤੇ ਆਪਾਂ ਅਰਨਿੰਗ ਕਰ ਸਕਦੇ ਹਾਂ
ਅੱਛਾ
ਹਾਂਜੀ ਹਾਂਜੀ ਜਿਵੇਂ ਜਿਵੇਂ ਹੁਣ ਆਪਾਂ ਕਿਸੇ ਨੂੰ ਕਾਲ ਕਰਾਂਗੇ ਹਨਾ ਤਾਂ ਉਹਦੀ ਅਰਨਿੰਗ ਹੁੰਦੀ ਇਹਦੇ ਵਿੱਚ ਦਸ ਮਿੰਟ ਦੀ ਕਾਲ ਹੁੰਦੀ ਹੈ ਤਾਂ ਉਹਦੇ ਅੱਸੀ ਰੁਪਏ ਮਿਲਦੇ ਨੇ
ਅੱਛਾ।
ਹਾਂਜੀ ਹਾਂਜੀ। ਇਹ ਜਿੰਨੇ ਹੁਣ ਇਹਨਾਂ ਨੇ ਚ ਟਾਸਕ ਦਿੱਤੇ ਹੋਏ ਨੇ ਇਨੇ ਪੂਰੇ ਕਰਨੇ ਨੇ ਅਸੀਂ।
ਅੱਛਾ।
ਹਾਂਜੀ ਹਾਂਜੀ ਇਨਕਮਿੰਗ ਤੇ ਆਊਟ ਗੋਇੰਗ ਕੋਾਲਿੰਗ ਹੁੰਦੀ ਆ।
ਓਕੇ।
ਕਰਨਾ ਤੁਸੀਂ ਦੱਸਦੇ ਹੋ।
ਕੋਈ ਨਹੀਂ ਜ਼ਰੂਰ।
ਹਾਂਜੀ ਹਾਂਜੀ ਆਪਣਾ ਰਜਿਸਟਰ ਕਰਵਾ ਦਿਓ ਫੋਮ ਭਰਵਾ ਦਿਓ ਮੈਂ ਤੁਹਾਨੂੰ ਦੱਸ ਦਵਾਂਗੀ ਹੋਰ ਦੱਸੋ ਤੁਸੀਂ ਯੂਨੀਵਰਸਿਟੀ ਨਹੀਂ ਜਾਂਦੇ?
ਹਜੇ ਮੇਰਾ ਪੇਪਰ ਸਤਾਰਾਂ ਨੂੰ ਹੈ।
ਅੱਛਾ ਸਤਾਰਾਂ ਨੂੰ ਪੇਪਰ ਹੈ ਮੈਂ ਤੁਹਾਡੀ ਬਰਾਂਡੇ ਕੋਲ ਗਈ ਸੀ ਅੱਜ ਉਹ ਉਹ ਵੀ ਸੀ ਉਹ ਕਹਿੰਦੀ ਮੈਂ ਜਾਦੀ ਹੋਈ ਨੀ
ਅੱਛਾ।
ਹਾਂਜੀ ਉਹ ਕਹਿੰਦੀ ਮੈਂ ਜਾਣਦੀ ਨ ਘਰੇ ਵੀ ਇਹ ਇੱਥੇ ਰਹੂਗੀ
ਓਕੇ ਓਕੇ।
ਤਾਂ ਕਰ ਕੇ
ਤੁਹਾਡੀ ਆਵਾਜ਼ ਕੱਟ ਰਹੀ ਆਏ।
ਅੱਛਾ ਜੀ, ਕੋਈ ਨੀ ਚਲੋ ਠੀਕ ਹੈ, ਮੈਮ ਕੋਈ ਨੀ ਓਕੇ ਬੋਲਣਾ ਹੋ
ਹੋ ਗਈ ਦਸ ਮਿੰਟ।
ਨਹੀਂ ਤੁਸੀਂ ਬੋਰ ਹੋਈ ਜਾਂਦੇ ਹੋ, ਤੁਸੀਂ ਗੱਲ ਹੀ ਨਹੀਂ ਕਰਦੇ।
ਨਹੀਂ ਛੇ ਮਿੰਟ ਤਾਂ ਹੋ ਗਏ, ਹੁਣ ਚਾਰ ਮਿੰਟ ਰਹਿ ਗਏ ਕਰ ਲੋ।
ਹਾਂਜੀ, ਪਰ ਤੁਸੀਂ ਤਾਂ ਬੋਰ ਹੋਈ ਜਾਂਦੇ ਹੋ, ਮੈਂ ਕਿਹਾ ਸੌਂਗ ਸੁਣਾਦੇ ਤੁਸੀਂ ਸੌਂਗ ਵੀ ਨਹੀਂ ਸੁਣਾਉਦੇ।
ਮੈਨੂੰ ਨੀ ਸੌਂਗ ਗਾਣਾ ਆਉਦਾ, ਤੁਸੀਂ ਸੁਣਾ ਦੋ, ਆਰਕੈਸਟ ਵਾਲੀ ਕੁੜੀ।
ਤੁਸੀਂ ਹੁਣ ਯਾਰ ਕਿਸ੍ਹਾਂ
ਹਮ ਫਿਰ ਹੋਰ ਸੁਣਾ ਕੋਈ ਗੱਲਬਾਤ।
ਕਿਦਣ ਫਰੀ ਓ, ਮੇਰੇ ਹੇਅਰ ਤੇ ਕਲਰ ਕੱਟ ਕਰਵਾ ਲਿਆ ਆ। ਹਾਂਜੀ। ਹੈਲੋ। ਹੈਲੋ, ਤੁਸੀਂ ਚੁੱਪ ਕਰ ਗ ਹੈਲੋ। ਹੈਲੋ। ਹੈਲੋ। ਹੈਲੋ। ਰੇਂਜ ਦੀ ਪ੍ਰੋਬਲਮ ਹੋ ਗੈਟਵਰਕ ਚ